ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ
ਬਸ ਠੀਕ ਬਣਦੀ ਆ ਤੁਸੀਂ ਠੀਕ ਹੋ
ਹਾਂਜੀ ਮੈਂ ਵਧੀਆ ਤੁਸੀਂ ਕੀ ਕਰ ਰਹੇ ਸੀ
ਟੀ ਵੀ ਦੇਖ ਰਹੀ ਸੀਗੀ ਮਨੋਰੰਜਨ ਕਰ ਰਹੇ ਸੀ ਸਾਊਥ ਫਿਲਮਾਂ ਹੁੰਦੀਆਂ ਨੇ ਨਾ ਹਾਂਜੀ ਉਹ ਦੇਖਦੇ ਸੀ ਉਹ ਕਾਫੀ ਵਧੀਆ ਕਾਫੀ ਵਧੀਆ ਲੱਗਦੀਆਂ ਫਿਲਮਾਂ ਹਾਂਜੀ
ਹਾਂਜੀ ਮੈਂ ਵੀ ਚਾ ਬਣਾਉਣ ਲੱਗੀ ਠੀਕ ਹੈ
ਚਿਆਦਾ ਟਾਈਮ ਮੈਂ ਵੀ ਬਣਾਉਣ ਲੱਗੀ ਸੀ ਕਿਹਾ ਚੱਲ ਹੋਰ ਸੁਣਾੋ ੇ ਕੀ ਕਰਦੇ ਤੁਹਾਡੇ ਠੀਕ ਨੇ
ਬੱਚੇ ਠੀਕ ਨੇ ਬੱਚੇ ਇੱਧਰ ਉਧਰ ਘੁੰਮਦੇ
ਹਾਂ ਛੁੱਟੀਆਂ ਚ ਪੈ ਗਈ ਹੈ
ਹਾਂਜੀ ਹਾਂਜੀ ਤੁਸੀਂ ਗਏ ਨੀ
ਅਸੀਂ ਜਾਣਾ ਹੈ
ਹਾਂਜੀ ਕਦੋਂ ਜਾਣਾ ਫਿਰ
ਦੇਖੋ ਜਦੋਂ ਤਿਆਰੀ ਪੂਰੀ ਹੋ ਗਈ ਫ ਚੱਲ ਜਾਵਾਂਗੇ ਵੈਸੇ ਤਾਂ ਇਹ ਕਹਿ ਰਹੇ ਨੇ ਟ੍ਰੇਨ ਚ ਛੱਡ ਆਵਾਂਗੇ ਮੈਂ ਕਿਹਾ ਠੀਕ ਹੈ ਹਾਂਜੀ
ਆਹੋ
ਥੇ ਨਾ ਬੱਚੇ ਨਹੀਂ ਹੈ ਮੈਂ ਆਪਣੀ ਗੱਡੀ ੇ ਤਾਂ ਕਰਕੇ ਨਹੀਂ ਜਾਂਦੀ ਕਿਉਂਕਿ ਮੇਰੇ ਬੱਚੇ ਨਾ ਉਲਟੀਆਂ ਕਰਦੇ ਨੇ
ਅ ਅੱਛਾ ਅੱਛਾ ਫਿਰ ਇਹ ਜੇ ਬੱਚਿਆਂ ਨੂੰ ਆਦਤ ਧੀਂ ਪੈ ਤੁਸੀਂ ਲੈ ਕੇ ਨਹੀਂੀ ਜਾਓਗੇ ਹ
ਨਹੀਂ ਉਹ ਨਹੀਂ ਪੈਂਦੀਆਂ ਦ ਸੁਣਾ ਸੀ ਕਰੋੜਾਂ ਦੀ ਗੱਡੀ ਤੇ ਜਾਣਗੇ ਉਹ ਲੱਖਾਂ ਦੀ ਲੱਖਾਂ ਦੀ ਗੱਡੀ ਤੇੱਕਉ ਜਾਣਾ ਕਰੋੜਾਂ ਦੀ ਗੱਡੀ ਜਾਣਏ ਵੈਸੇ ਟ੍ਰੇਨ ਚਚ ਕਾਫੀ ਮਜ਼ਾ ਆਉਂਦਾ ਹਮ
ਹਾਂ ਟ੍ਰਰੇਨ ਚ ਸਾਥ ਹੋਏ ਤੇ ਬਹੁਤ ਵਧੀਆ ਲੱਗਦਾ
ਕਾਰ ਚ ਐ ਵ ਨਾ ਇੱਕ ਬੈ ਬੈਠੇ ਰਹੋ ਬੈਠੇ ਰਹੋ ਬੈਠੇ ਰਹੋ ਬੈਠੇ ਰਹੋ ਉਹ ਐ ਮਜ਼ਾ ਨਹੀਂੀ ਆਉਂਦਾ ਜਾਣ ਦਾ ਟ੍ਰੇਨ ਚ ਆ ਹੁੰਦਾ ਕਿ ਹਾਂ ਹਰੇਕ ਸਟੇਸ਼ਨ ਤੇ ਰੁਕਣੀ ਬੱਚਿਆਂ ਨੇ ਚੀਜ਼ਾਂ ਮੰਗਣੀਆਂ
ੱਖਣੇ ਲੋਕਾਂ ਨੂੰ ਵੀ ਨਾ
ਹਾਂਜੀ ਉਹ ਕਾਫੀ ਇੰਟਰਸਟਿੰਗ ਲੱਗਦਾ ਹੈ
ਤੁਸੀਂ ਕੀ ਬਣਾਏ ਆ ਅੱਜ
ਅੱਜ ਅਸੀਂ ਦਾਲ ਬਾਟੀ ਬਣਾਈ ਸੀਗੀੀ
ਤੇ ਦਾਲ ਬਾਟੀ ਸਾਨੂੰ ਵੀ ਭੇਜ ਦਿੰਦੇ ਥੋੜ੍ਹੀ ਜਿਹੀ
ਤੁਸੀਂ ਸਿੱਖ ਲ ਬਣਾਣੀ ਵੈਸੇ ਸਾਂਬਰ ਦੀ ਦਾਲ ਤਾਂ ਬਣਾ ਹੀ ਲੈਂਦੇ ਹਾਂਜੀ ਉਹੀ ਉਹੀਓ ਉਹ ਉਹਦੇ ਨਾਲ ਫੇਿਰ ਬਾਟੀਆਂ ਬਣਾ ਕੇ ਇੱਕ ਵਾਰੀ ਹੋ ਨਾ ਸਾਰਿਆਂ ਨੂੰ
ਠੀਕ ਹੈ ਜੀ ਮੈਂ ਪਹਿਲਾਂ ਸਿੱਖਾਂਗੀ ਯੂਟਿਊਬ ਤੋਂ ਦੇਖ ਕੇ ਸਿੱਖਾਂਗੀ ਫੇਰ ਬਣਾਵਾਂਗੀ
ਨਹੀਂ ਮੈਂ ਦੱਸਣੀ ਆ ਨਾ ਤੁਹਾਨ ਕਿਵੇਂ ਬਣਦੀ ਜਿੰਨੇ ਕਿ ਤੁਹਾਡੇ ਫੈਮਲੀ ਮੈਂ ਬਰਸ ਨੇ ਉਹਨਾਂ ਤੋਂ ਸਿਆਟਾ ਲ ਲੈਣਾ ਉਹ ਹਾਂਜੀ ਉਹਨਾਂ ਦਾ ਸਿਆਟਾ ਲੈ ਲ
ਛੇ ਮੇਰੀ ਗੱਲ ਤੇ ਸੁਣੋ ਛੇ ਮੈਂਬਰ ਸਾਡੇ ਨੇ ਚਾਰ ਮੈਂਬਰ ਉੱਧਰ ਨੇ ਤੇ ਦਸ ਮੈਂਬਰਾਂ ਦੀ ਦੱਸੋ ਕਿੰਨੀ ਬਣੇਗੀ
ਨਹੀਂ ਨਹੀਂ ਜਿੰਨਾ ਕੁ ਤੁਸੀਂ ਆਟਾ ਰੋਜ਼ ਗੁੰਦੇ ਹੋ ਉਹਨਾਂ ਆਟਾ ਲੈ ਲੈਣਾ। ਮਲਾਈ ਪਾ ਦੇਣੀ ਆ ਅੱਧ ਉਹਦੀ ਅੱ ਅਧੀ ਮਲਾਈ ਪਾਣੀ ਜਿੰਨਾ ਆਟਾ ਲਿੱਤਾ ਉਹਦੀ ਅੱਧੀ ਮਲਾਈ ਪਾ ਕੇ ਉਹਦੇ ਵਿੱਚ ਨਮਕ ਤੇ ਜਵੈਨ ਪਾ ਕੇ ਉਹਨੂੰ ਚੰਗੀ ਤਰ੍ਹਾਂ ਗੁੰਨ ਲੈਂਣਾਂ
ਅੱਛਾ ਪਾਣੀ ਨੀ ਪਾਉਣਾ ਬਿਲਕੁਲ ਵੀ
ਹੈਗਾ ਮਤਲਬ ਪ ਦੀ ਜ਼ਰੂਰਤ ਹੈ ਤੇ ਪਾਣੀ ਪਾਲੋ ਸੋਫਟ ਆ ਆਟਾ ਗੁਣ ਨੇ ਹੈ ਜਿੰਨਾ ਨੋਰਮਲ ਆਟਾ ਗੁਣ ਨੇ
ਠੀਕ ਹੈ।
ਫਿਰ ਉਹਦੇ ਪੇੜੇ ਬਣਾ ਲੋਉ
ਠੀਕ ਹੈ ਜੀ।
ਪੇੜੇ ਬਣਾ ਕੇ ਫਿਰ ਉਹਨੂੰ ਡੀ ਵਾਲਾ ਸਟੈਂਡ ਆਉਂਦਾ ਇੱਕ
ਅੱਛਾ ਜੀ।
ਉਹਦੇ ਵਿਚ ਨਾ ਗੈਸ ਉੱਤੇ ਰੱਖ ਕੇ, ਉਹ ਸੇਕਾ ਲੱਗਦਾ ਥੱਲੇਓ ਗੈਸ ਦਾ ਨਾ
ਅੱਛਾ ਜੀ।
ਸੇਕਾ ਲਗਦਾ ਬ੍ਰਾਊਨਿਸ਼ ਚ ਆ ਜਾਂਦੇ ਨੇ ਉਹ ਪੇੜੇ ਬਣਾ ਕੇ ਨਾ ਪੇੜੇ ਰੱਖਦੇ ਨੇ ਢੱਕ ਦੇਂ ਨੇ ਉੱਪਰੋਂ ਸਾਰੀ ਮਤਲਬ ਅੰਦਰ ਅੰਦਰ ਤ ਘੱਟ ਇਹਨੂੰ ਸੇਕਾ ਲੱਗ ਜਾਵੇ
ਅੱਛਾ ਜੀ। ਤੇ ਵਿੱਚ ਕੁਛ ਭਰਨਾ ਨੀ ਉਹਨਾਂ ਦੇ ਪੇੜਿਆਂ ਦੇ
ਨਹੀਂ-ਨਹੀਂ ਕੁਛ ਵੀ ਨਹੀਂ ਸਿੰਪਲ ਪੇੜੇ ਕਰਨੇ ਮਲਾਈ ਦਾ ਆਟਾ ਗੁੰਨਿਆ ਭਰੋ ਕੀ ਭਰਨਾ ਕੁਛ ਵੀ ਨਹੀਂ ਭਰਨਾ
ਜਦੋਂ ਤੁਸੀਂ ਉਹਨੂੰ ਹਾਂਜੀ-ਹਾਂਜੀ ਜਦੋਂ ਉਹਨੂੰ ਤੋੜੋਗੇ ਪੇੜੇ ਨੂੰ
ਹਾਂਜੀ ਨਹੀਂ ਉਹਨੂੰ ਮੈਂ ਤੁਹਾਨੂੰ ਦੱਸਦੀ ਪੀ ਹਾਂ ਨਾ ਕੀ ਕਰਨਾ ਫੇਰ ਉਹਨਾਂ ਨੂੰ
ਹਾਂਜੀ
ਦੇਸੀ ਘਿਓ ਇੱਕ ਸਾਈਡ ਤੇ ਕੜਾਹੀ ਚ ਪਾਉਣਾ ਉਹਨਾਂ ਨੂੰ ਅੱਧਾ ਤੋੜ ਕੇ ਚਾਰ ਇੱਕ-ਇੱਕ ਪੇੜੇ ਦੇ ਚਾਰ ਹਿੱਸੇ ਕਰਕੇ ਉਹਨੂੰ ਫਰਾਈ ਕਰ ਲੈਣਾ ਦੇਸੀ ਘਿਓ ਚ ਉਹ ਸਾਰਾ ਘਿਓ ਪੀਲਰ ਪੀਲੇ ਗਾ ਆਟਾ
ਅੱਛਾ ਜੀ
ਹਾਂਜੀ ਫੇਰ ਉਹਨੂੰ ਦਾਲ ਦੇ ਨਾਲ ਦਿਓ ਜਾਂ ਵੀ ਉਹਦੇ ਇੱਕ ਚੂਰੀ ਬਣਾ ਕੇ ਵੀ ਬੜਾ ਸਵਾਦ ਆਉਂਦਾ ਉਹ ਖਾਣ ਦਾ
ਅੱਛਾ
ਹਾਂਜੀ ਉਹਨੂੰ ਕਰਸ਼ ਕਰਦੇ ਰਹੋ ਖੰਡ ਪਾ ਦਿਓ ਵਿੱਚ ਬੜਾ ਸਵਾਦ ਆਉਂਦਾ ਉਹ ਖਾਣ
ਅੱਛਾ ਫਿਰ ਦੇਸੀ ਘਿਓ ਤੇ ਜ਼ਿਆਦਾ ਚਾਹੀਦਾ ਨਾ ਫਿਰ
ਮੈਂ ਦੇਸੀ ਘਿਓ ਤੇ ਫ ਬਹੁਤ ਜ਼ਿਆਦਾ ਚਾਹੀਦਾ ਨਾ
ਨਹੀਂ ਨਹੀਂ ਇਨਾ ਵੀ ਨਹੀਂ ਲੱਗਦਾ ਉਹ ਅੱਧੀਆਂ ਦੇ ਸੇਕੇ ਦੀਆਂ ਹੁੰਦੀਆਂ ਨੇ ਬਸ ਤੁਨੂੰ ਫਰਾਈ ਕਰ ਜ਼ਿਆਦਾ ਜ਼ਿਆਦਾ ਫਰਾਈ ਨਹੀ ਕਰਨਾ। ਬਹੁਤਹਲਕਾ ਚ ਬਹੁਤ ਸੋ ਸੋਫਟ ਤੇ ਹੁੰਦੀਆਂ ਹੀ ਨਹੀ। ਕਈ ਹਾਰਡ ਬਹੁਤ ਵਿੱਚ ਨਾ ਮੋਨ ਘੱਟ ਪਾ ਮਲਾਈ ਘੱਟ ਪਾਉਂਦੇ ਨੇ ਉਹਦੇ ਕਰਕੇ ਉਹ ਬਹੁਤ ਹਾਰਡ ਵੀ ਬਣ ਸਕਦੀਆਂ ਨੇ ਹਾਂਜੀ ਸਾਨੂੰ ਮਲਾਈ ਬਰਾਬਰ ਦੀ ਪਾਣੀ ਚਾਹੀਦੀ ਹੈ। ਕਿ ਉਹ ਸੋਫਟ ਹੋ ਜਾਏ।
ਠੀਕ ਹੈ।
ਬਹੁਤ ਸੋਫਟ ਬਣਦੀਆਂ ਨੇ ਬੱਚੇ ਬੜੇ ਖੁਸ਼ ਹੋ। ਕੇ ਖਾਣਗੇ ਸੁੱਕੀ ਸੁੱਕੀਆਂ ਵੀ ਖਾ ਲੈਣ ਹੋ ਤੇ ਹਾਂਜੀ ਘਿਓ ਚ ਤਲੀ ਦੀਆਂ ਉਹ ਵੀ ਖਾ ਲੈਣ ਧੰਨੇ ਵਾਦ
ਚਲੋ ਜੀ ਮੈਂ ਟਰਾਈ ਕਰਾਂਗੀ।
ਹਾਂਜੀ ਕਰਨਾ ਅੱਛਾ ਤੁਸੀਂ ਕੀ ਬਣਾਇਆ ਸੀ। ਅੱਜ ਤੇ
ਅੱਸੀਂ ਅੱਜ ਰੋਂਗੀ ਬਣਾਈ ਸੀ।
ਅੱਛਾ ਜੀ।
ਹਾਂਜੀ ਸਬ
ਕਿਵੇਂ ਦਾਲ-ਦਾਲ ਵਾਲਾ ਤੜਕਾ ਲਗਾਉਂਦੇ ਹੋ ਯਾ ਵਿੱਚ ਸਭ ਕੁਛ ਪਾ ਕੇ।
ਨਹੀਂ ਅਸੀਂ ਪਹਿਲਾਂ ਤੜਕਾ ਲਗਾ ਲੈਂਦੇ ਹਾਂ ਰੋਂਗੀ ਨੂੰ ਪਿਆਜ, ਟਮਾਟਰ, ਲਸਣ, ਅਦਰਕ ਪਾਉਣੇ ਆਪਣੀ ਮਰਜ਼ੀ ਤੁਹਾਡੀ ਕੀ ਸਾਡੇ ਅਦਰੱਖ ਤੇ ਖਾਂਦੇ ਨਹੀ। ਇਸ ਕਰਕੇ ਅਸੀਂ ਪਾਉਂਦੇ ਨਹੀਂ ਤੇ ਅਸੀਂ ਲਸਣ ਪਰ ਲਸਣ ਹੈ ਨੀ, ਹੈ ਨੀ।
ਹਾਂਜੀ ਗਰਮੀਆਂ ਚ ਲਸਣ ਵੀ ਘੱਟ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਤੇ ਅਸੀਂ ਪਿਆਜ, ਟਮਾਟਰ ਦਾ ਹੀ ਤੜਕਾ ਲਗਾ ਤੇ ਸਵਾਦ ਬਣੀ ਸੀ ਅੱਜ। ਚਾਵਲ ਨਾਲ ਬਹੁਤ ਵਧੀਆ ਲੱਗਦੀ ਹੈ ਪਰ ਅ ਜੇ ਅਸੀਂ ਅੱਜ ਫੁਲਕੇ ਬਣਾਏ ਸੀ। ਬਹੁਤ ਦਿਨ ਹੋ ਗਏ ਸੀ ਲਗਾਤਾਰ ਚਾਵਲ ਖਾ ਰਹੇ ਸੀ।
ਅੱਛਾ ਜੀ।
ਹਾਂਜੀ ਚਾਵਲ ਘੱਟ ਖਾਣੇ ਚਾਹੀਦੇ ਆ ਨਾ ਫੇਰ ਫੈਟ ਵੱਧਦਾ ਇਸ ਕਰਕੇ ਅਸੀ ਹਮ ਅੱਸੀ ਵੈਸੇ ਤੇ ਅਸੀਂ ਮੈਂ ਪਿੱਛੇ ਜਦੋਂ ਅਸੀਂ ਰਾਜਮਾਂ-ਚਾਵਲ ਬਣਾਈਏ। ਕੜੀ-ਚਾਵਲ ਬਣਾਈਏ ਤੇ ਸੀ ਪਿਚ ਵਾਲੇ ਚਾਵਲ ਬਨਾਨੇ ਹਮ
ਉਹ ਕੈਵੇ?
ਉਹ ਤੁਸੀਂ ਖੁਲਾ ਪਾਣੀ ਧਾਰ ਦੋ ਤੇ ਉਹਦੇ ਵਿੱਚ ਜਿਵੇਂ ਇੱਕ ਗਲਾਸ ਚੋਲਾਂ ਦਾ ਬਣਾਉਣਾ ਤੇ ਖੁੱਲਾ ਪਾਣੀ ਧਰ ਕੇ ਗਲਾਸ ਚੋਲਾਂ ਦਾ ਪਾ ਦੋ, ਧੋ ਕੇ ਚੰਗੀ ਤਰ੍ਹਾਂ ਚੋਲ। ਪਾ ਦੋ। ਜਦੋਂ ਪਾਣੀ ਉਬਲ ਜਾਏ। ਤੇ ਫੇਰ ਉਹਨੂੰ ਉਬੁਲਣ ਤੋਂ ਚੰਗੀ ਤਰ੍ਹਾਂ ਦੇਖਲਓ ਹੱਥ ਲਗਾ ਕੇ ਦੇਖਲ ਵਿੱਚ ਕਣੀ ਤਾਂ ਨਹੀਂ ਹੈਗੀ ਚੋਲਾਂ ਦੀ। ਜੇ ਕਣੀ ਹੋਏ ਤੇ ਥੋੜੀ ਹੋ ਥੋੜੇ ਹੋਰ ਉਬਾਲ ਲੋ ਜਦੋਂ ਉਬਲ ਜਾਂ ਤੇ ਫੇਰ ਤੁਹਾਡੇ ਕੋਲ ਛਾਨਨੀ ਤੇ ਹੋਏਗੀ।
ਹਾਂਜੀ
ਵਿੱਚ ਛਾਣ ਲੈਣੇ ਆ ਚੋਲ ਛਣ ਕੇ ਉਹਨੂੰ ਚੰਗੀ ਤਰ੍ਹਾਂ ਉਹ ਪਲਟੇ ਨਾਲ ਉੱਪਰ ਥੱਲੇ ਕਰਲਓ ਕਿ ਉਹਦਾ ਪਾਣੀ ਸਾਰਾ ਬਾਹਰ ਨਿਕਲ ਜਾਏ ਛਾਨਨੀ ਦੁਆਰਾ ਤੇ ਬਸ ਉਹਨੂੰ ਥੋੜ੍ਹੀ ਦੇਰ ਕੱਜ ਕੇ ਰੱਖ ਦੋ ਅਮ ਪੰਦਰਾਂ ਵੀਹ ਮਿੰਟ ਲਈ ਕਚ ਕੇ ਰੱਖ ਦੋ ਜਿਹਦੇ ਨਾਲ ਸਟੀਮ ਨਾਲ ਜੋ ਜਿਵੇ ਵਿੱਚ ਹਾਂਜੀ ਜਿਵੇਂ ਕੱਚਾਪਨ ਰਹਿ ਜਾਂਦਾ ਉਹ ਵੀ ਪੂਰੀ ਤਰ੍ਹਾਂ ਹੱਕ ਜਾਣ ਤੇ ਬਸ ਫੇਿਰ ਉਹਨੂੰ ਉਹਦੇ ਚ ਜਿਹਦੇ ਚ ਤੁਸੀਂ ਬਣਾਏ ਉਹਦੇ ਚ ਪੱਤੀ। ਖਾ ਲੋ ਉਹਦੇ ਨਾਲ ਖਾਲੋ। ਬੜੇ ਵਧੀਆ ਲੱਗਦੇ ਉਹ ਹਲਕੇ ਵੀ ਉਹਦੇ ਨਾਲ ਤੁਸੀਂ ਖਾਓਗੇ ਤੇ ਨਾਲ ਹੀ ਥੋੜੀ ਦੇਰ ਬਾਅਦ ਨਾ ਥੋੜੀ ਦੇਰ ਬਾਅਦ ਅਹ ਥੋੜੀ ਦੇਰ ਬਾਅਦ ਹੀ ਤੁਹਾਨੂੰ ਪੇਟ ਫੇਰ ਹਲਕਾ ਹਲਕਾ ਲੱਗੇਗਾ।
ਅੱਛਾ ਜੀ ਨਹੀਂ ਉਹ ਮੈਂ ਨੀ ਮੈਂ ਕਦੀ ਨੀ ਬਣਾਏ ਉਹ। ਪਹਿਲੇ। ਉਹ ਮੇਰੇ ਦੀਦੀ ਬਣਾਂਦੇ ਹੁੰਦੇ ਨੇ ਉਹ ਬੜਾ ਬੜਾ ਸਵਾਦ ਆ ਜਾਂਂਦਾ। ਹਾਂਜੀ, ਉਹ ਦੀਦੀ ਬਣਾ ਕੇ ਖਵਾਂਦੇ ਨੇ। ਇੱਕ ਦੀਦੀ ਮੇਰੇ ਉਹ ਵੀ ਬਣਾਂਦੇ ਨੇ ਚੋਲ ਤੇ ਕੜੀ ਮਿਕਸ ਹੁੰਦੀ ਐ ਉਹਨੂੰ ਕੀ
ਅੱਛਾ ਨੇਰੀ ਕਹਿੰਦੇ ਨੇ।
ਅੱਛਾ ਨੇਰੀ ਉਹ ਉਹ ਬਹੁਤ ਸਵਾਦ ਬਣਾਂਦੇ ਨੇ ਉਹ ਮੈਨੂੰ ਉਹ ਮੈਨੂੰ ਆਂਦੀ ਨੀ। ਕਿਵੇਂ ਬਣਾਂਦੇ ਨੇ ਮੈਂ ਮਤਲਬ ਬਣਾਈ ਨੀ ਹੈਗੀ। ਅਸੀਂ ਕੜੀ ਚਾਵਲ ਵੱਖਰੇ ਵੱਖਰੇ
ਅੱਛਾ ਜੀ, ਜਿਵੇਂ ਤੁਸੀਂ ਲ ਤੁਹਾਡੇ ਕੋਲ ਲੱਸੀ ਹੈਗੀ ਆ ਨਾ ਦਹੀਂ ਹੈਗਾ ਦਹੀਂ ਨੂੰ ਚੰਗੀ ਤਰ੍ਹਾਂ ਰਿਲਕ ਲੋ। ਤੇ ਉਹਦੇ। ਕੁ ਥੋੜਾ ਜਿਹਾ ਬੇਸਨ ਪਾਲੋ।
ਅੱਛਾ।
ਬੇਸਨ ਪਾ ਤੋਂ ਬਾਅਦ ਉਹਦੇ ਚ ਨਮਕ, ਮਿਰਚ, ਹਲਦੀ ਪਾ ਲੋ।
ਅੱਛਾ ਜੀ।
ਹਾਂਜੀ ਤੇ ਇੱਕ ਕਰ ਲਈ ਇੱਕ ਕੋਲੀ ਚੋਲਾਂ ਦੀ ਲੈ ਲੋ ਛੋਟੀ ਕੋਲੀ ਛੋਟੀ ਇੱਕ ਕੋਲੀ ਚੋਲਾ ਦੀ ਲੈ ਕੇ ਉਹਨੂੰ ਚੰਗੀ ਤਰ੍ਹਾਂ ਧੋਲੋ। ਤੇ ਜਿਵੇਂ ਤੁਸੀਂ ਉਹ ਧਰੀ ਐ ਨਾ ਮਤਲਬ ਕੜੀ ਵਗੈਰਾ ਧਰੀਏ। ਤੜਕਾ ਲਗਾ ਲੋ ਉਹਨੂੰ ਪਿਆਜ ਦਾ ਤੜਕਾ ਲਾ ਲੋ ਮੇਥਰੇ ਪਾ ਲਓ ਹਾਂਜੀ ਹਾਂਜੀ ਹਾਂਜੀ। ਅਜਵਾਇਨ ਵਗੈਰਾ ਹਾਂਜੀ। ਚੋਲ ਪਾ ਦੋ ਤੇ ਉਹਨੂੰ ਸੀਟੀ ਦਵਾ ਲੋ ਦੋ ਤਿੰਨ।
ਅੱਛਾ ਜੀ, ਅੱਛਾ ਇਹ ਉੱਪਰ ਕੁਛ ਪਾ ਕੇ ਫੇਰ ਖਾਣਾ ਹੈ ਜਾਂ ਐਵੇਂ ਪਿਆਜ ਵਗੈਰਾ।
ਨਹੀਂ ਪਿਆਜ ਪਾਣੇ ਪਿਆਜ ਪਾਉ ਅਜਵਾਇਨ ਪਾਉ ਥੋੜ੍ਹਾ ਜਿਹਾ ਮੇਥਰੇ ਤੁਹਾਨੂੰ ਪਸੰਦ ਐ, ਕੱਚੇ ਨੀ ਭੈਣੇ ਉਹ ਤੜਕੇ ਦੇ ਨਾਲ ਹੀ ਪਾਣੇ।
ਅੱਛਾ ਨਹੀਂ ਕਈ ਤੇ ਪਿਆਜ ਕੱਚਾ ਖਾਂਦੇ ਨੇ ਨਾ ਤਾਂ ਕਰਕੇ।
ਹਾਂ ਉਹ ਤੁਹਾਡੀ ਮਰਜ਼ੀ ਆ ਤੁਸੀਂ ਖਾਣੇ ਆ ਪਾ ਲਓ ਖਾਣੇ ਆ ਖਾ ਲਓ ਨਿੰਬੂ ਵਗੈਰਾ ਨਾਲ ਤਾਂ ਫੇਰ ਪਹਿਲਾਂ ਹੀ ਖੱਟੇ ਖੱਟੀ ਹੁੰਦੀ ਕੜੀ ਹੋਰ ਜ਼ਿਆਦਾ ਖੱਟਾ ਪਣ ਫੇਰ ਉਹਦੇ ਚ ਚਲੋ ਜੀ। ਠੀਕ ਹੈ ਸ੍ਰੀ-
ਠੀਕ ਹੈ ਜੀ। ਸਤਿ ਸ੍ਰੀ ਅਕਾਲ।